ਸਤਿ ਸ੍ਰੀ ਅਕਾਲ। ਜੀ ਹੋਰ ਕਿਵੇਂ ਹੋ?
ਮੈਂ ਬਸ ਵਧੀਆ ਤੁਸੀਂ ਸੁਣਾਓ ਕੀ ਕਰਦੇ?
ਹਾਂਜੀ ਮੈਂ ਵੀ ਵ ਵਧੀਆਠੀਕ ਨੇ ਬਾਕੀ ਘਰ ਸਾਰੇ।
ਜੀ ਹਾਂਜੀ ਬਸ ਮੈਂ ਬੈਠੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰੀਏ। ਅੱਜਕੱਲ੍ਹ ਪੋਲਿਊਸ਼ਨ ਵੀ ਦੇਖੋ ਕਿੰਨਾ ਜ਼ਿਆਦਾ ਵੱਧ ਰਿਹਾ ਆ। ਉਹ ਵੀ ਸਭ ਸਮਝੋ ਬਾਹਰ ਹੋਏ ਦਾ ਹੈ, ਲੋਕੀ ਵੀ ਇੰਨਾ-ਇੰਨਾ ਪੋਲਿਊਸ਼ਨ ਫੈਲਾ ਦਿੰਦੇ ਨੇ ਅੱਜਕੱਲ੍ਹ। ਡਸਟ ਇੰਨੀ ਜ਼ਿਆਦਾ ਹੋਈ ਦੀ ਹੈ, ਹਵਾ 'ਚ ਇੰਨਾ ਜ਼ਿਆਦਾ ਪੋਲਿਊਸ਼ਨ ਹੋਈ ਦਾ ਪਾਣੀ ਇੰਨਾ ਗੰਦਾ ਆ ਰਿਹਾ, ਬਸ ਸਮਝ ਹੀ ਨਹੀਂ ਆ ਰਿਹਾ ਕੁਛ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਤੁਹਾਡੇ ਉੱਥੇ ਕਿਵੇਂ ਦਾ ਆਇਆ ਮੌਸਮ ਵਗੈਰਾ ਜਾਂ ਹਵਾ-ਸ਼ਵਾ ਵਧੀਆ ਹੈ ਕੀ ਹੈ ਉਹ ' ਵੀ ਪੋਲਿਊਸ਼ਨ ਹੈਗਾ ਵਾਧੂ।
ਸਾਡੇ ਵੀ ਅਸੀਂ ਜਿਥੇ ਰਹਿੰਦੇ ਆ ਉੱਥੇ ਜਿਆਦਾ ਫੈਕਟਰੀਆਂ ਵਗੈਰਾ ਨੇ ਤੇ ਫਿਰ ਫੈਕਟਰੀਆਂ ਕਰਕੇ ਫਿਰ ਤੁਹਾਨੂੰ ਪਤਾ ਵਾ ਵੀ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਏ।
ਬਿਲਕੁਲ-ਬਿਲਕੁਲ ਫੈਂਕਟਰੀਆਂ ਦਾ ਤੇ ਧੂੰਆਂ ਵੀ ਇੰਨਾ ਗੰਦਾ ਹੁੰਦਾ ਏ ਹਵਾ ਉਹਨਾਂ ਦੀ ਮਤਲਬ ਕਾਲਾ-ਕਾਲਾ ਧੂੰਆਂ ਹੁੰਦਾ ਨਾ ਉਹ ਤਾਂ ਵੈਸੇ ਹੀ, ਸਾਹ ਲਉ ਤੇ ਤੁਹਾਡਾ ਜਦੋਂ ਧੂੰਆਂ ਹਲਕਾ ਜਿਹਾ ਵੀ ਅੰਦਰ ਜਾਂਦਾ ਤੇ ਕਿੰਨਾ ਅਜੀਬ ਜਿਹਾ ਲੱਗਦਾ ਏ।
ਹਾਂਜੀ
ਹਾਂਜੀ-ਹਾਂਜੀ ਸਾਡੇ ਵੀ ਇੱਥੇ ਸੇਮ ਹਾਲ ਹੋਏ ਦੇ ਨੇ ਬਸ। ਬੱਚਿਆਂ ਨੂੰ ਵੀ ਦੇਖੋ ਬੱਚਿਆਂ ਨੂੰ ਵੀ ਮਨਾ ਕਰਨਾ ਪੈਂਦਾ ਕਿ ਬਾਹਰ ਨਾ ਜਾਓ, ਬੱਚੇ ਸੁਣਦੇ ਵੀ ਨਹੀਂ ਹੈਗੇ ਦੇਖੋ ਉਹਨਾਂ ਨੇ ਵੀ ਖੇਲਣਾ ਹੈਗਾ, ਕਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਅੰਦਰ ਡੱਕ ਕੇ ਰੱਖੋਗੇ।
ਇਹ ਤਾਂ ਹੈ ਹਾਂਜੀ ਬੱਚੇ ਨੀ ਨਾ ਫਿਰ ਨਾਲੇ ਵੈਸੇ ਹੁਣ ਇੱਦਾ ਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ-ਹੋਈਆਂ ਨੇ ਹੁਣ ਤਾਂ ਜੀ ਬਿਲਕੁਲ ਵੀ ਨੀ ਸੁਣਦੇ ਗੱਲ।
ਬਿਲਕੁਲ-ਬਿਲ ਕੁਲ ਉਹਨਾਂ ਨੂੰ ਤੇ ਹੁਣ ਮਸਾ ਜੇ ਕਹਿੰਦੇ ਨਾ ਮੌਕਾ ਮਿਲਿਆ ਹੁਣ ਤਾਂ ਬਾਹਰ ਜਾ ਕੇ ਖੇਲਣ ਦਾ ਉਹ ਹਾਲ ਲੱਗਦਾ ਬੱਚਿਆਂ ਦਾ, ਤੇ ਦੇਖੋ ਨਾ ਅਸੀਂ ਲੋਕ ਨਹੀਂ ਤਾਂ ਇਹ ਚੀਜ਼ਾਂ ਬਾਰੇ ਸਮਝਾਉਣਾ ਏ, ਹਨਾ ਬਈ ਇਹੀ ਚੀਜ਼ਾਂ ਅਸੀਂ ਠੀਕ ਕਰਨੀਆਂ ਨੇ ਕਿ ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਜਿੰਨਾ ਹੋ ਸਕੇ ਅਸੀਂ ਗੰਦ ਨਹੀਂ ਫੈਲਾਵਾਂਗੇ। ਉਹ ਤੁਸੀਂ ਦੇਖਿਆ ਹੀ ਹੋਣਾ ਜਿੱਥੋਂ ਜਿੱਥੇ ਲਿਖਿਆ ਹੁੰਦਾ ਕਿ ਹਾਂ ਬਈ ਤੁਸੀਂ ਇੱਥੇ ਕੂੜਾ ਨਹੀਂ ਸੁੱਟਣਾ ਬਟ ਲੋਕੀ ਉੱਥੇ ਹੀ ਗੰਦ ਪਾਦੇ ਨੇ। ਆਪ ਦੇਖੋ ਅਸੀਂ ਪਾਣ ਆਲੇ ਲੋਕ ਆ ਨਾ।
ਹੋਰ ਕਿਆ।
ਹੁਣ ਇਹ ਚੀਜ਼ ਤਾਂ ਤੁਹਾਨੂੰ ਹੋਣੀ ਚਾਹੀਦੀ ਹੈ ਨਾ ਯਾਰ ਨਹੀਂ ਉੱਥੇ ਲਿਖਿਆ ਹੋਇਆ ਸੀ ਕਿ ਉੱਥੇ ਕੂੜਾ ਨਹੀਂ ਪਾਣਾ ਮੈਂ ਉੱਥੇ ਕਿਉਂ ਸੁੱਟ ਕੇ ਆਈ ਹਾਂ ਮੈਂ ਉੱਥੇ ਕਿਉਂ ਸੁੱਟਿਆ।
ਹਾਂਜੀ ਹੁਣ ਜਿਵੇਂ ਦੇਖੋ ਡਸਟਬਿਨ ਵੀ ਅਲੱਗ-ਅਲੱਗ ਹੁੰਦੇ ਨੇ ਵੀ ਗਿੱਲੇ ਕੂੜੇ ਵਾਲੇ ਅਲੱਗ ਹਨਾ ਸੁੱਕੇ ਵਾਲੇ ਅਲੱਗ ਮਗਰ ਲੋਕ ਫੇਰ ਓਦਾਂ ਹੀ ਇਕੱਠਾ ਪਾਈ ਜਾਂਦੇ ਨੇ ਸਾਰੇ ਗਿੱਲਾ ਲੱਗ ਇਕੱਠਾ ਕਰ ਦਿੰਦੇ ਨੇ ਸੁੱਕੇ ਦੇ ਵਿੱਚ।
ਟੀ ਵੀ ਕਿ ਫੋਨਾਂ ਵਿੱਚ ਵੀ ਇਹ ਚੀਜ਼ ਦਿਖਾਉਂਦੇ ਨੇ, ਕਿ ਜਿਹੜੇ ਉਹ ਹੁੰਦੇ ਨੇ ਕੱਚ ਵਗੈਰਾ ਟੁੱਟ ਗਿਆ ਜਾਂ ਕੁਛ ਬੋਟਲਸ ਵਗੈਰਾ ਨੇ ਉਹਨਾਂ ਨੂੰ ਤੁਸੀਂ ਦੂਸਰੇ ਡਸਟ ਬੀਨ 'ਚ ਪਾਣਾ ਹੈ ਹਨਾ ਕਿਉਂ, ਕਿਉਂਕਿ ਡਸਟਬਿਨ ਦੇ ਵਿੱਚ ਵੈਸੇ ਕੁਛ ਬਿੱਲੀ ਜਾਂ ਕੁੱਤਾ ਇਸ ਤਰ੍ਹਾਂ ਹੀ ਕਰਦੇ ਨੇ ਤੇ ਜਿਸ ਕਰਕੇ ਉਹਨਾਂ ਨੂੰ ਕੀ ਹੁੰਦਾ ਆ ਵੱਧ ਜਾਂਦਾ ਆ। ਨੁਕਸਾਨ ਹੈ ਨਾ, ਉਹਨਾਂ ਨੂੰ ਤੇ ਬਾਜ਼ੀ ਉਹਨਾਂ ਨੂੰ ਤੈਨੂੰ ਇਹ ਨਾ ਪਤਾ ਕੀ ਚੀਜ਼ ਹੁੰਦੀ ਕੀ ਹੈ ਤਾਂ ਹੀ ਕਰਕੇ ਫੋਨਾਂ 'ਚ ਵੀ ਇਹ ਚੀਜ਼ਾਂ ਅਸੀਂ ਦਿ ਖਾਂਦੇ ਨੇ ਕਿ ਜਿਵੇਂ ਤੁਹਾਡਾ ਕੱਚ ਵਗੈਰਾ ਅਗਰ ਟੁੱਟ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਅਸੀਂ ਤਾਂ ਘਰ ਏਦਾਂ ਹੀ ਕਰਦੇ ਕੱਚ ਟੁੱਟ ਜਾਂਦਾ ਤੇ ਆਟੇ ਦਾ ਪੇੜਾ ਲੈ ਕੇ ਓਦੇ ਨਾਲ ਸਾਰਾ ਕੱਚ ਨੂੰ ਚੁੱਕ ਕੇ ਉਹਨੂੰ ਲਿਫਾਫੇ ਚ' ਪਾ ਕੇ ਉਹਨੂੰ ਫੇਰ ਤੁਸੀਂ ਸੁੱਟ ਦੋ।
ਹਾਂਜੀ ਹੋਰ ਕਿਆ ਔਰ ਹੁਣ ਜਿਵੇਂ ਖਾਲੀ ਪਲਾਟ ਵਗੈਰਾ ਹੁੰਦੇ ਨੇ ਦੇਖੋ ਉਹਦੇ ਵਿੱਚ ਕਿਵੇਂ ਲੋਕ ਯੂਜ ਕਰਨ ਲੱਗ ਜਾਂਦੇ ਨੇ। ਕੂੜਾ ਵਗੈਰਾ ਸੁੱਟਣ ਲੱਗ ਜਾਂਦੇ ਨੇ ਹਨਾ ਵੀ ਬਹੁਤ ਅਮੀਜ਼ ਗੰਦਗੀ ਫੈਲਦੀ ਹੈ ਉਹਦੇ ਨਾਲ ਬਿਮਾਰੀਆਂ ਵੀ ਆਪਾਂ ਨੂੰ ਇਹ ਲੱਗਣੀਆਂ ਨੇ ਖੁਦ ਨੂੰ ਇਹ।
ਬਸ-ਬਸ ਸਹੀ ਗੱਲ ਹੈ ਆਪਣੇ ਆਪ ਨੂੰ ਹੀ ਲੱਗਣੀ ਕਿਸੇ ਨੂੰ ਤਾਂ ਲੱਗਣੀ ਨੀ ਦੇਖੋ ਅਸੀਂ ਬਿਮਾਰ ਹੋਣਾ ਕਿਸੇ ਨੇ ਤਾਂ ਹੋਣਾ ਨੀ। ਪਰ ਇਹੀ ਹੈ ਨਾ ਇਹ ਹੀ ਚੀਜ਼ਾਂ ਲੋਕਾਂ ਨੂੰ ਸਮਝਾਉਣੀਆਂ ਬਹੁਤ ਜ਼ਰੂਰੀਆਂ ਨੇ ਜਿੰਨਾ ਹੋ ਸਕਦਾ ਤੁਸੀਂ ਵੱਧ ਤੋਂ ਵੱਧ ਪੇੜ ਲਾਓ। ਬੱਚਿਆਂ ਨੂੰ ਸਿਖਾਓ, ਆਪਣੇ ਜਿਹੜੇ ਗਲੀ ਮਹੱਲੇ ਨੇ ਜਿਵੇਂ ਆਪਣੇ ਘਰਾਂ ਦੇ ਕੋਲ-ਕੋਲ ਪਲਾਂਟਸ ਹੁੰਦੇ ਨੇ ਉਹਨੂੰ ਤੁਸੀਂ ਸਾਫ਼ ਰੱਖੋ। ਉਹ ਵੀ ਬੱਚੇ ਉੱਥੇ ਹੀ ਖੇਲਣ। ਉਹ ਵੀ ਚੀਜ਼ਾਂ ਸਾਡੀ ਹਾਈਜੀਨਿਕ ਹੋਏ ਦੇਖੋ ਹਰ ਇਹਦੀ ਤੁਸੀਂ ਆਪਣਾ ਵਾਤਾਵਰਨ ਅੱਗੇ ਪੱਛੇ ਜਿਵੇਂ ਕਹਿੰਦੇ ਨਾ ਕਿ ਤੁਸੀਂ ਅਗਰ ਸਭ ਘਰੇ ਕੋਈ ਚੀਜ਼ ਨੀਟ ਐਂਡ ਕਲੀਨ ਰੱਖਦੇ ਹੋ ਜਾਂ ਕੁਛ ਕਰਦੇ ਹੋ ਉਹ ਵੀ ਚੀਜ਼ ਦਾ ਪ੍ਰਭਾਵ ਪੈਂਦਾ ਉਸ ਚੀਜ਼ ਦੇ ਉੱਤੇ ਹੁ ਤੁਸੀਂ ਆਪਣੇ ਘਰ ਦੇ ਕੋਲ ਜਿਵੇਂ ਮੈਂ ਤੁਹਾਨੂੰ ਕਿਹਾ ਹਾਂ ਪਲਾਟ ਵਗੈਰਾ ਨੇ ਹੁਣ ਦੇਖੋ ਤੁਹਾਡੇ ਹੱਥ ਹੈ ਨਾ ਤੁਸੀਂ ਉਹਨੂੰ ਕਰੋਗੇ ਕਿ ਹਾਂ ਵੀ ਨਹੀਂ ਅਸੀਂ ਨਾ ਇਹਨੂੰ ਗੰਦ ਨ ਪਾ ਕੇ ਰੱਖਾਂਗੇ ਅਸੀਂ ਇੱਥੇ ਹੀ ਰ ਰਖਾਂਗੇ ਕਿ ਜਿਹਦੇ ਨਾਲ ਕਿ ਸਾਡੇ ਬੱਚੇ ਸਾਡੇ ਕੋਲ ਹੀ ਖੇਲ ਪਾਉਣ ਹਨਾ ਕਿਉਂ ਪਾਰਕ ਪੂਰਕ ਭੇਣਾ ਪਤਾ ਪਲਾਟ ਖਾਲੀ ਆ ਸਭ ਕੁਛ ਹੈਗਾ ਜੋ ਸਾਫ਼ ਹੋਏਗਾ ਤੁਸੀਂ ਤਾਂ ਹੀ ਭੇਜੋਗੇ ਨਾ
ਹੋਰ ਕ ਇਹ ਤਾਂ ਹੈ ਹਾਂਜੀ ਪਰ ਹੁਣ ਜਿਵੇਂ ਫੈਕਟਰੀਆਂ ਦੇ ਵਿੱਚੋਂ ਗੰਦਾ ਪਾਣੀ ਵਗੈਰਾ ਨਿਕਲਦਾ ਹਨਾ ਉਹ ਵੀ ਹੁਣ ਮੀਨ ਪਲਿਊਟ ਕਰਦਾ ਸਾਰਾ ਕੁਛ
ਬਿਲਕੁਲ ਬਿਲਕੁਲ ਮਿਕਸਅਪ ਹੋ ਜਾਂਦਾ ਹੈ ਫਿਰ ਤੇ ਫੇਿਰ ਬਹ ਬਿਮਾਰੀਆਂ ਆ ਜਾਂਦੀਆਂ ਨੇ ਤੁਸੀਂ ਦੇਖਿਓ ਨਾ ਪਾਣੀ ਵੀ ਹੁਣ ਕਿੰਨਾ ਗੰਦਾ ਆ ਰਿਹਾ ਪਾਣੀ ਵੀ ਇੰਨਾ ਗੰਦਾ ਆ ਰਿਹਾ ਸਿਰਫ਼ ਮਿੱਟੀ ਪਾਣੀ ਆ ਰਿਹਾ ਦੇਖੋ ਹੁਣ ਜਿਨਾਂ ਨੇ ਤਾਂ ਲਗਾਆ ਚੋ ਉਹ ਤਾਂ ਠੀਕ ਜਿਹਨਾਂ ਨੇ ਇੱਕ ਵਾਰ ਨਹੀਂ ਲਾਇਆ ਹੋਇਆ ਉਹਨਾਂ ਨੇ ਤਾਂ ਨੁਕਸਾਨਦਾਇਕ ਕੀ ਹੈ ਨਾ ਜਦੋਂ ਉਹਨਾਂ ਨੇ ਗੰਦਾ ਪਾਣੀ ਪੀਤਾ ਉਹਨਾਂ ਨਾਲ ਕੀ ਹੋਣਾ ਯਾ ਤੇ ਉਹਨਾਂ ਦਾ ਪੇਟ ਚ ਇਨਫੈਕਸ਼ਨ ਹੋ ਜਾਂਣੀ ਹੈ ਯਾ ਇਹਨਾਂ ਦੇ ਪੇਟ ਖ਼ਰਾਬ ਹੋ ਜਾਂਦੇ ਨੇ ਪਾਣੀ ਵੀ ਨਹੀਂੀ ਪੀਤਾ ਜਾਣਾ ਫੇਿਰ ਪਾਣੀ ਦੀ ਕਮੀ ਹੋ ਜਾਂਦੀ ਇੱਕ ਮਤਲਬ ਅਸੀਂ ਕਹਿੰਦੇ ਹ ਨਾ ਕਿ ਸਿਰਫ ਹਵਾ ਚ ਬਲੂਸ਼ ਆ ਨਹੀਂ ਸਿਰਿਰਫ ਸਭ ਚ ਪੋਲਿਊਸ਼ਨ ਆ ਵਾਟਰ ਚ ਵੀ ਹੈਗਾ ਏਅਰ ਚ ਵੀ ਹੈਗਾ ਲੈਂਡ ਵੀ ਹੈਗੀ ਨੋਇਜ਼ ਜਵੇਂ ਤੁਸੀਂ ਦੇਖਦੇ ਹੋ ਟ੍ਰੈਫਿਕ ਚ ਵੀ ਹੋ ਜਾਂਦੀ ਕਿੰਨੀ ਪੀ ਪੀ ਪੀ ਪੀ ਵਗੈਰਾ ਹੁੰਦੀਆਂ ਨੇ
ਹਾਂਜੀ ਹੁਣ ਜਿਵੇਂ ਆਾਂ ਸਬਜ਼ੀਆਂ ਵਗੈਰਾ ਲਗਾਦੇ ਦੇ ਨੇ ਹਨਾ ਕੋਈ ਵੀ ਫਰੂਟ ਵਗੈਰਾ ਲਗਾਉਂਦੇ ਨੇ ਉਹ ਹੁਣ ਸੋਇਲ ਦੇ ਵਿੱਚ ਵੀ ਤਾਂ ਕੈਮੀਕਲਸ ਪਾਏ ਜਾਂਦੇ ਨੇ ਫਰਟੀਲਾਈਜ਼ਰ ਵਗੈਰਾ ਤਾਂ ਫੇਿਰ ਉਹਦੇ ਨਾਲ ਕਿਆਏ ਸੋਇਲ ਵੀ ਪਲਿਊਟ ਹੁੰਦੀ ਹੈ ਤੇ ਫਿਰ ਆਪਾਂ ਕੈਮੀਕਲ ਵਾਲੇ ਪ੍ਰੋਡਕਟਸ ਜਿਹੜੇ ਵੈਜੀਟੇਬਲਸ ਵਗੈਰਾ ਫਰੂਟਸ ਉਹਹੀ ਖਾ ਰਹੀ ਹੈ
ਇਹੀ ਸਿਸਟਮ ਤਾਂ ਹੈਗਾ ਬਟ ਅਸੀਂ ਲੋਕਾਂ ਨੂੰ ਸਮਝਾਉਣਾ ਸਾਡੇ ਨਾ ਬਿਲਕੁਲ ਘਰ ਦੇ ਬਅਰ ਜਿਵੇਂ ਉਹ ਹੁੰਦੇ ਨੇ ਤੁਹਾਨੂੰ ਪਤਾ ਹੀ ਖੰਭੇ ਵਗੈਰਾ ਉੱਥੇ ਕਿੰਨਾ ਕਿੰਨਾ ਮੀਨਸ ਰੋਟੀਆਂ ਜਾਂ ਸਬ ਕਚੀਆਂ ਵਗੈਰਾ ਲੋਕੀ ਸੁੱਟ ਦਿੰਦੇ ਨੇ ਕੂੜਾ ਵੀ ਉੱਥੇ ਸੁੱਟ ਦਿੰਦੇ ਨੇ ਦੇਖੋ ਉਹਦੇ ਨਾਲ ਇੱਕ ਜਿਸ ਚੀਜ਼ ਤੇ ਗੰਦਗੀ ਪੈ ਗਈ ਜਮਾ ਹੋ ਗਿਆ, ਉੱਥੇ ਫਿਰ ਮੱਛਰ, ਮੱਖੀਆਂ ਸਭ ਗੰਦੇ ਇਨਫੈਕਸ਼ਨ
ਹੁਣ ਇਦਾਂ ਵੀ ਰੋਟੀ ਤਾਂ ਨਾ ਜਮਾਂ ਵੀ ਮੀਨਸ ਇਦਾਂ ਤਾਂ ਬਿਲਕੁਲ ਵੀ ਨਹੀਂ ਸੁੱਟਣੀ ਚਾਹੀਦੀ ਹੈਗੀ ਰੋਟੀ ਤਾਂ ਇਹ ਤਾਂ ਬਹੁਤ ਗ਼ਲਤ ਕਰਦੇ ਆ ਲੋਕ ਉਹੀ ਮੀਨਸ ਗਊਸ਼ਾਲਾ ਵਗੈਰਾ ਵਾਲੇ ਆਉਂਦੇ ਨੇ ਹਨ। ਕੋਈ ਗਊ ਵਗੈਰਾ ਕੋਈ ਵੀ ਆਉਂਦੀ ਆ ਉਹਨੂੰ ਦੇ ਦੋ ਸੁੱਟਣ ਨਾਲੋਂ
ਹਾਂਜੀ-ਹਾਂਜੀ ਸੇਫ ਹੋ ਜਾਂਦੀ ਹੈ, ਚਲੋ ਅੱਜ ਕੱਲ ਤਾਂ ਮੀਨਸ ਪਾ ਦੋ ਤੁਸੀਂ ਕਈ ਕਈ ਤਾਂ ਖਾਂਦੀਆਂ ਵੀ ਨਹੀ ਹੈਗੀਆਂ ਇਸ ਕਰਕੇ ਤੁਸੀਂ ਕੀ ਕਰੋ ਅਗਰ ਮਤਲਬ ਜਿਹੜੀ ਚੀਜ਼ ਯੂਜ ਹੋ ਸਕਦੀ ਆ, ਉਹਨੂੰ ਤੁਸੀਂ ਯੂਜ਼ ਕਰਲੋ ਗੰਦਗੀ ਆਪ ਹੀ ਨਹੀਂ ਫੈਲੇਗੀ, ਬਟਸ ਸਮਝਦੇ ਨੀ ਇਹਨਾਂ ਹੈਗੇ ਲੋਕੀ
ਔਰ ਪੋਲਿਊਸ਼ਨ ਦੇ ਨਾਲ ਹੁਣ ਜਿਵੇਂ ਸਾਹ ਵਗੈਰਾ ਦੀਆਂ ਬਿਮਾਰੀਆਂ ਹੁੰਦੀਆਂ ਨੇ ਹਨਾ, ਉਹ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜਿਆਦਾ ਵੱਧ ਹਰੀਆਂ ਨੇ ਫੇਫੜੇ ਵਗੈਰਾ ਖ਼ਰਾਬ ਹੋ ਰਹੇ ਆ ਲੋਕਾਂ ਦੇ
ਬਿਲਕੁਲ, ਦੇਖੋ ਹਵਾਈ ਨੀ ਹਾਂਜੀ ਹਵਾਈ ਨੀ ਸ਼ੁੱਧ ਹੋਏਗੀ ਤੇ ਤੁਸੀਂ ਕਿੱਥੋਂ ਠੀਕ ਰਹੋਗੇ! ਪਹਿਲਾਂ- ਪਹਿਲੀ ਨੰਬਰ ਤੇ ਗੱਲ ਇਹੀ ਹੈ, ਨਾ ਤੁਹਾਨੂੰ ਨੇਚਰ ਤੋਂ ਉਹ ਚੀਜ਼ ਹਵਾਈ ਨਹੀਂ ਮਿਲਦੀ ਪੀ ਸਾਨੂੰ ਸਾਹ ਲੈਣ ਚ ਵਧੀਆ ਹੀ ਨਹੀਂ ਲੱਗ ਰਿਹਾ ਤੇ ਅਸੀਂ ਕਿਸੇ ਨੂੰ ਕੀ ਬੋਲਾਂਗੇ!
ਹਾਂਜੀ। ਹੁਣ ਐਵੇਂ ਜਿਵੇਂ ਵਹੀਕਲ ਦੇਖੋ ਰੋਡ 'ਤੇ ਕਿੰਨੇ ਜ਼ਿਆਦਾ ਚੱਲਦੇ ਨੇ ਵਹੀਕਲ ਦੇ ਨਾਲ ਵੀ ਤਾਂ ਹਵਾ ਪਲਿਊਟ ਹੀ ਹੁੰਦੀ ਹੈ। ਕਿ ਉਹ ਇਨਾ ਧੂੰਆਂ ਛੱਡਦੇ ਨੇ ਗੰਦਗੀ ਤਾਂ ਹੋਰ ਆ ਗਿਆ ਇਨਾਂ ਦੇ ਨਾਲ ਵੀ ਵਹੀਕਲ ਇੱਕ ਤਾਂ ਹੈਗੇ ਵੀ ਬਹੁਤ ਜਿਆਦਾ ਨੇ ਹੁਣ ਸਾਈਕਲ ਵਾਲਾ ਤਾਂ ਰਹੇ ਹੋ ਨਹੀਂ ਕਦੇ ਕਿਸੇ ਕੋਲ ਦੇਖੇ ਚੈਨ ਸਾਈ ਕਲ ਤਾਂ ਅੱਗੇ ਹੁੰਦਾ ਸੀ, ਵੀ ਲੋਕ ਸਾਈਕਲ ਚਲਾਉਂਦੇ ਸੀ। ਅੱਗੇ ਤਾਂ ਥੋੜੀ ਜਿਹੀ ਐਕਸਾਈਜ਼ ਵੀ ਹੁੰਦੀ ਸੀ, ਬਾਡੀ ਵੀ ਫਿਟ ਰਹਿੰਦੀ ਸੀ, ਗੋਡੇ ਵੀ ਸਹੀ ਰਹਿੰਦੇ ਸੀਗੇ, ਬਟ ਹੁਣ ਤਾਂ ਮੀਨਸ ਮਾੜੀ ਜਿਹੀ ਜਗ੍ਹਾ ਤੇ ਵੀ ਕਿਤੇ ਡਿਸਟੈਂਸ ਤੇ ਜਾਣਾ ਹੁੰਦਾ, ਨਾ ਕਿਲੋਮੀਟਰ ਦੇ ਵੀ ਫਿਰ ਵੀ ਮੀਨਸ ਜੇ ਜਾਣਾ ਏ ਤਾਂ ਵਹੀਕਲ ਤੇ ਹੀ ਜਾਣਾ ਏ
ਹੂੰ ਬਿਲਕੁਲ- ਬਿਲਕੁਲ ਤਾਂ ਹੀਂ ਤਾਂ ਸਿਸਟਮ ਹੁੰਦਾ ਉਹੀ ਦੇਖ ਦੇਖੋ ਤੁਸੀਂ ਜਿਵੇਂ ਪਹਿਲਾ ਟਾਈਮ ਸੀ ਕੁਝ ਹੁੰਦਾ ਹੀ ਨਹੀਂ ਸੀ ਸ਼ੋਰ ਵਗੈਰਾ
ਹਾਂਜੀ ਹੁਣ ਨੋਇਜ਼ ਪੋਲਿਊਸ਼ਨ ਕਿੰਨਾ ਹੁੰਦਾ ਬਾਈ ਨਕਲ ਦੇ ਨਾਲ ਹੋਣ ਕਿੰਨੀ ਆਵਾਜ਼ਾਂ ਕਰਦੇ ਦੇ ਨੇ ਫਿਰ ਹਰੇਕ ਨੂੰ ਹੁੰਦਾ ਕਾਹਾਲਲੀ ਕਿ ਜਲਦੀ ਮੈਂ ਜਾਵਾਂ ਮੈਂ ਜਲਦੀ ਜਾਵਾਂ
ਬਿਲਕੁਲ ਬਿਲਕੁਲ ਉਹੀ ਨਾ ਪਹਿਲਾਾਂ ਟਾਈਮ ਸੀ ਬਿਲਕੁਲ ਨੀਟ ਐਂਡ ਕਲੀਨ ਦਾ ਹਵਾ ਨੇਚਰ ਤੁਹਾਨੂੰ ਗਰੀਨਰੀ ਐਨੀ ਮਿਲਣੀ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਬਿਮਾਰੀਆਂ ਨਹੀਂ ਕੋਈ ਕੁਛ ਨਹੀਂ ਬਟ ਦੇਖੋ ਹੁਣ ਉਹੀ ਬਿਮਾਰੀਆਂ ਕਿੰਨੀਆਂ ਵੱਧ ਚੁੱਕੀਆਂ ਨੇ
ਹਾਂਜੀ ਹੁਣ ਤਾਂ ਮੀਨਜ਼ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਤਾਂ ਬਿਮਾਰੀ ਹਰੇਕ ਨੂੰ ਹੈਗੀ ਉਹ ਹੈਗੀ ਕੋਈ ਪਰਸਨ ਇਦਾਂ ਦੀ ਨ ਵੀ ਜਿਹਨੂੰ ਕੋਈ ਬਿਮਾਰੀ ਨਾ ਹੋਵੇ ਛੋਟੇ ਛੋਟੇ ਬੱਚਿਆਂ ਨੂੰ ਦੇ ਉਹਨਾਂ ਨੂੰ ਵੀ ਪ੍ਰੋਬਲਮਸ ਹੋ ਜਾਂਦੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ
ਹਾਂਜੀ ਹਾਂਜੀ ਇਹੀ ਤਾਂ ਚੀਜ਼ ਹੈ ਨਾ ਇਹੀ ਚੀਜ਼ ਸਮਝਾਉਣੀ ਕਹਿਣਾ ਬਹੁਤ ਮਾਇਨੇ ਰੱਖਦਾ ਬਟ ਮੈਂ ਤਾਂ ਇਹੀ ਕਹਿ ਰਹੀ ਸੀ ਕਿ ਹੁਣ ਤਾਂ ਸਾਨੂੰ ਇੰਨਾ ਜ਼ਰੂਰੀ ਹੋ ਗਿਆ ਨਾ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਕਹਿਣਾ ਕਿ ਪਲੇੜ ਪੇੜ ਲਗਾਓ ਜਿੰਨਾ ਹੋ ਸਕਦਾ ਆ
ਹਾਂਜੀ
ਹਾਂਜੀ ਹਾਂਜੀ
ਔਰ ਏਦਾਂ ਵੀ ਪੇੜ ਲਗਾਏ ਜਾਣਗੇ ਫੇਿਰ ਤਾਂ ਹੀ ਥੋੜਾ ਜਹਾ ਇਨਵਾਇਰਮੈਂਟ ਵੀ ਸਹੀ ਰ ਹੈ ਸਹੀ ਰਹੇਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜੇ ਆਉਣ ਵਾਲੀ ਜਨਰੇਸ਼ਨ ਹੋਏਗੀ ਉਹਨੂੰ ਵੀ ਥੋੜ੍ਹਾ ਆਰਾਮ ਮਿਲੇਗਾ ਹਨਾ ਰਾਹਤ ਮਿਲੇਗੀ ਪੀੜ ਤਾਂ ਕੱਟ ਕੱਟ ਕੇ ਕੋਈ ਬਿਲਡਿੰਗ ਬਣਾਈ ਜਾ ਰਹੇ ਆ ਕੋਈ ਘਰ ਬਣਾਈ ਜਾ ਰਹੇ ਕੋਈ ਕੁੱਛ ਬਣਾਈ ਜਾ ਰਹੀ ਹੈ ਬਸ ਇਏਦਾਂ ਹੀ ਪੇਟ ਸਾਰੇ ਕੱਟੇ ਜਾ ਰਹੇ ਹੈ ਜੰਗਲ ਨੇ ਉਹ ਕੱਟੇ ਜਾ ਰਹੇ ਨੇ ਉਹ ਜਾਨਵਰ ਵਿਚਾਰੇ ਕਿਤੇ ਕਿਤੇ ਹੁਣ ਕਦੇ ਸੁਣਿਆ ਸੀ ਪਹਿਲਾਂ ਵੀ ਮੀਨ ਸ਼ੇਰ ਵਗੈਰਾ ਐ ਆ ਜਾਂਦਾ ਚਿੱਤਾ ਆ ਜਾਂਦਾ ਨਹੀਂ ਮਗਰ ਹੁਣ ਜਦੋਂ ਉਹ ਵੀ ਉਹਨਾਂ ਨੇ ਵੀ ਤਾਂ ਤੇ ਰਹਿਣਾ ਹੈ
ਹਾਂਜੀ ਹਾਂਜੀ ਉਹੀ ਨਾ ਉਹਨਾਂ ਨੂੰ ਕੋਈ ਰਸਤਾ ਹੀ ਨਹੀਂੀ ਮਿਲਦਾ ਹੁਣ ਕੁਛ ਹੈ ਹੀ ਨਹੀਂੀ ਉਹਨਾਂ ਦਾ ਉਹਨਾਂ ਦੇ ਘਰ ਹੀ ਉਹਨਾਂ ਨੇ ਕੱਟ ਦਿੱਤੇ ਹੋਏ ਨੇ ਤੇ ਇਹਦੇ ਵਿੱਚ ਹੁਣ ਦੇਖੋ ਉਹਨਾਂ ਦਾ ਵੀ ਕੀ ਪਤਾ ਉਹ ਤਾਂ ਵਿਚਾਰੇ ਹੋਏ ਨੇ ਨਾ ਉਹਨਾਂ ਨੇ ਜਿੱਥੇ ਜਾਣਾ ਉਹਨਾਂ ਜਿੱਥੇ ਰਾਹ ਹੈਗਾ ਉਹ ਨੇ ਕਿੱਥ ਜਾਣਾ ਹਣ ਤੁਸੀਂ ਪਿੱਛੇ ਵੀ ਨਿਊਜ਼ ਦੇਖੀ ਹੋਣੀ ਹਾਥੀ ਜਿਵੇਂ ਕਿਸੇ ਦੇ ਕਲੋਨੀ ਦੇ ਵਿੱਚ ਵੜ ਗਿਆ ਸੀ ਕਿਵੇਂ ਉਹ ਤੈਸ ਨਹਿਸ ਕਰ ਰਿਹਾ ਸੀ ਦੇਖੋ
ਹਾਂਜੀ ਉਹੀ ਤਾਂ ਹੈ ਵੀ ਉਹ ਤਾਂ ਚਲੋ ਜਾਨਵਰ ਨੇ ਹਨਾ ਵੀ ਉਹਨਾਂ ਨੂੰ ਜਿੱਥੇ ਜਿਸ ਪਲੇਸ ਤੇ ਰਹਿਣਾ ਉਹਨਾਂ ਨੂੰ ਵੀ ਜੰਗਲ ਚ ਰਹਿਣਾ ਜ਼ਿਆਦਾ ਵਧੀਆ ਲੱਗਦਾ ਹੈ ਜਦੋਂ ਜੰਗਲ ਇਕੱਟੇ ਜਾਣਗੇ ਫੇਰ ਉਹ ਵੀ ਕਿੱਥੇ ਰਹਿਣਗੇ
ਉਹ ਉਹ ਕਿੱਥੇ ਰਹਿਣਗੇ ਇਹ ਨਾ ਦੂਸਰਾ ਨੰਬਰ ਤੁਸੀਂ ਉਹਨਾਂ ਦੇ ਘਰ ਕੱਟ ਕੱਟ ਕੇ ਚੀਜ਼ਾਂ ਬਣਾਈ ਜਾ ਰਹੇ ਹੋ।
ਉਹ ਫਿਰ ਲੱਕੜਾਂ ਕਿੱਥੋਂ ਮਿਲਦੀਆਂ ਨੇ ਉਹੀ ਤਾਂ ਹੈ ਵੀ ਹੋਰ ਕਿਆ। ਹੁਣ ਕਿੰਨਾ ਕੁਛ ਪੇੜਾਂ ਤੋਂ ਆਪਾਂ ਨੂੰ ਮਿਲਦਾ ਜੇ ਪੇੜੇ ਕੱਟਾਂਗੇ ਤਾਂ ਫੇਰ ਉਹ ਚੀਜ਼ਾਂ ਵੀ ਨਹੀਂ ਨਾ ਮਿਲਣਗੀਆਂ ਭੇੜਾਂ
ਹਾਂਜੀ, ਹਾਂਜੀ ਚਲੋ ਕੋਈ ਨੀ ਅਸੀਂ ਤਾਂ ਇਹੀ ਚੀਜ਼ ਦਾ ਧਿਆਨ ਰੱਖਾਂਗੇ, ਅਸੀਂ ਆਪੇ ਵੀ ਆਪਣੇ ਬੱਚੇ ਬੱਚਿਆਂ ਨੂੰ ਵੀ ਪੇੜਾਂ ਬਾਰੇ ਕਈਏ ਕਿ ਜਿੰਨਾ ਹੋ ਸਕੇ ਲਾਓ, ਉਹਨਾ ਨੂੰ ਉਹ ਚੀਜ਼ ਬਾਰੇ ਅਵੇਅਰ ਕਰੀਏ। ਕਿ ਦੇਖੋ ਅਸੀਂ ਨਾ ਉਹ ਕੰਮ ਕਰੀਏ ਜਿਹਦੇ ਨਾਲ ਸਾਨੂੰ ਦਿੱਕਤ ਨਾ ਆਏ, ਕਿਉਂਕਿ ਆਣ ਵਾਲੇ ਟਾਈਮ ਦੇ ਵਿੱਚ ਤਾਂ ਸਾਨੂੰ ਤਾਂ ਹਵਾ ਵੀ ਸਹੀ ਨੀ ਮਿਲਣੀ।
ਹਾਂਜੀ ਉਹੀ ਤਾਂ ਹੈ ਨਾ ਫਿਰ ਹਵਾ ਵੀ ਪਲਿਊਟ ਬਹੁਤ ਜ਼ਿਆਦਾ ਹੋ ਰਹੀ ਹੈ ਨਾ। ਆਪਾਂ ਨੂੰ ਥੋੜ੍ਹੀ ਜਿਹੀ ਸੰਭਾਲ ਕਰਨੀ ਪਏਗੀ, ਥੋੜੇ ਜ ਸਟੈਪਸ ਚੱਕਣੇ ਪੈਣਗੇ ਨਾਲ ਬੱਚਿਆਂ ਨੂੰ ਲਗਾਣਾ ਪਏਗਾ ਆਪਣੇ ਹਾਂਜੀ।
ਬਿਲਕੁਲ-ਬਿਲਕੁਲ ਚਲੋ ਫੇਰ ਠੀਕ ਐ, ਫੇਰ ਅਸੀਂ ਮਿਲਦੇ
ਹਾਂਜੀ ਓਕੇ ਜੀ ਸਸ ਰੀ ਅਕਾਲ ਜੀ, ਓਕੇ ਜੀ।